ਬਸ ਵਧੀਆ ਤੂੰ ਸੁਣਾਓ
ਹਾਂਜੀ ਅਸੀਂ ਵੀ ਵਧੀਆ ਹੋਰ ਹਾਂਜੀ ਬਸ ਡਿਨਰ ਕੀਤਾ ਸੀ ਤੇ ਥੋੜਾ ਪਾਰਕ ਵਿੱਚ ਆਏ ਸੀ।
ਅੱਛਾ
ਹਾਂਜੀ ਇੱਥੇ ਸਾਡੀ ਸੁਸਾਇਟੀ ਮਤਲਬ ਹੁੰਦੀਆਂ ਨੀ ਪਾਰਕ ਵਗੈਰਾ ਸੋਸਾਇਟੀ ਚ ਪਾਰਕ ਸੀ, ਤੇ ਬਸ ਉਹ ਸਾਰੇ ਮਤਲਬ ਇਸ ਟਾਈਮ ਸਾਰੇ ਅਸੀਂ ਮਤਲਬ ਸਾਰੇ ਸੁਸਾਇਟੀ ਵਾਲੇ, ਸਭ ਅਸੀਂ ਬਾਹਰ ਮਤਲਬ ਥੋੜਾ ਮੋਟਾ ਘੁੰਮ ਲੈਂਦੇ ਆ ਗੱਲਾਂ ਬਾਤਾਂ ਮਾਰ ਕੇ ਤੇ ਫੇਰ ਹਾਂ ਫਿਰ ਘਰ ਜਾਵਾਂਗੇ ਤੇ ਹਾਂਜੀ। ਸੈਰ ਵਿਚ ਹਾਂਜੀ
ਹੂੰ ਅਜ ਕੀ ਬਣਾਇਆ।
ਹਾਂਜੀ ਅੱਜ ਅਸੀ ਬਣਾਏ ਨੇ ਪਕੌੜੇ ਬਣਾਏ ਨੇ ਪਾਲਕ ਦੇ
ਅੱਛਾ, ਅੱਛਾ
ਹਾਂਜੀ ਤੇ ਮਤਲਬ ਪਿਆਜ ਇੱਕ ਦੂਸਰੇ ਕੋ ਮਿਲਦਾ ਨਾ ਪਕੌੜੇ ਮਤਲਬ ਕਿਹੜੇ ਹੁੰਦੇ ਨੇ ਅਰਬੀ ਦੇ ਪੱਤਿਆਂ ਦੇ ਬਸ ਅਰਬੀ ਦੇ ਪੱਤਿਆਂ ਦੇ ਵੀ ਬਣਾਏ ਸੀਗੇ
ਅੱਛਾ ਉਹ ਪਾਲਕ ਕੱਟ ਕੇ ਬਣਾਏ
ਹਾਂਜੀ ਵੀ ਅਰਬੀ ਦੇ ਪੱਤੇ ਇੱਕ ਤਾਂ ਅਸੀਂ ਦੂਸਰੇ ਬਣਾਉਂਦੇ ਆਂ ਮਤਲਬ ਪੱਤਿਆਂ ਨੂੰ ਆਪਾਂ ਧੋ ਲੈਂਣੇ ਆਂ ਤੇ ਉਹਦੇ ਉਤੇ ਇਹ ਪੱਤੇ ਤੇ ਪੱਤਾ ਰੱਖ ਕੇ ਮਤਲਬ ਉਹ ਆਪਾਂ ਬੇਸਨ ਲਗਾ ਬੇਸਣ 'ਚ ਪਤੋੜ ਟੈਪ ਹਾਂਜੀ ਤੇ ਇੱਕ ਹਾਂਜੀ ਤੇ ਇਹ ਅਸੀ ਮੈਂ ਹੁਣ ਬਣਾਏ ਸੀ ਜਿਵੇਂ ਆਪਾਂ ਪਾਲਕ ਨੂੰ ਕੱਟਦੇ ਹ ਨਾ। ਮੋਟੀ- ਮੋਟੀ ਤੇ ਲੈਸ਼ ਨੇ, ਪੱਤੋਡ਼ ਦੇ ਪੱਤਿਆਂ ਨੂੰ, ਤੇ ਫੇਰ ਉਹਨਾਂ ਨੂੰ ਵੀ ਮਤਲਬ ਬੇਸਨ 'ਚ ਫਰਾਈ ਕੀਤੇ ਸੀ ਤੇ ਬਹੁਤ ਅੱਛੇ ਬਣੇ ਬਹੁਤ ਅੱਛੇ ਅੱਛੇ ਬਣ ਗਏ ਸੀ ਮਤਲਬ ਉਹ ਉਹਨਾਂ ਦੀ ਮਿਹਨਤ ਜ਼ਿਆਦਾ ਨਾ।
ਹੂੰ ਉਹਨਾਂ ਨੂੰ ਬੇਸਨ ਦੇ ਵਿੱਚ ਹੀ ਘੋਲ ਕੇ ਫੇਰ ਬਣਾਏ।
ਹਾਂਜੀ ਜਿਵੇਂ ਆਪਾਂ, ਆਮ ਮਤਲਬ ਪਕੌੜੇ ਨੀ ਬਣਾਉਂਦੇ ਆਪਾਂ ਆਂ, ਆਲੂ ਪਿਆਜਾਂ ਵਾਲੇ ਜਿਵੇਂ ਬੇਸਨ ਹਾਂਜੀ ਤੇ ਉਵੇਂ ਮੈਂ ਬੇਸਣ ਦੇ ਵਿੱਚ ਹੀ ਮਤਲਬ ਉਹ ਜਿਹੜੇ ਪੱਤੇ ਪਤੇ ਸੀ, ਮਤਲਬ ਬੇਸਨ ਜ਼ਿਆਦਾ ਨੀ ਮੈਂ ਕੀਤਾ ਹਲਕਾ-ਹਲਕਾ ਬੇਸਨ ਲਗਾਇਆ ਗ ਜਿਹੜਾ ਪੱਤੇ ਜ਼ਿਆਦਾ ਦਿਸਣ ਸਨ ਤੇ ਵੇਸਣ ਘੱਟ ਦਿੱਸੇ ਹਾਂਜੀ ਤੇ
ਸਾਡੇ ਤੇ ਪਤੋੜ ਪਰ ਏਦਾਂ ਅਸੀਂ ਕਦੀ ਨਹੀ ਬਣਾਏ।
ਬਸ ਐ ਨਾ ਜਦੋਂ ਮਨ ਨਾ ਹੁੰਦਾ ਮੇਰਾ ਮਤਲਬ ਬਣਾ ਤੇ ਫੇਰ ਇਹ ਕਹਿੰਦੇ ਨੇ ਮਤਲਬ ਵੀ ਬਣਾਓ ਬਤੋੜ ਤੇ ਉਹਦਾ ਨਾ ਪ੍ਰੋਸੈਸ ਬਹੁਤ ਵੱਡਾ ਲੰਮਾ ਹੈ ਪਹਿਲਾਂ ਨਾਲੋ ਉਹਨਾ ਧੋਵੋ ਤੇ ਹਨ। ਜੀ ਫੇਰ ਉਹਨਾਂ ਤੋ ਡੰਡੀਆ ਵਗੈਰਾ ਉਤਾਰੋ। ਫਿਰ ਮਤਲਬ ਸਾਨੂੰ ਉਥੋਂ ਵਗੈਰਾ ਮਤਲਬ ਸਭ ਕੁਛ ਕਰਨਾ ਪੈਂਦਾ ਬਹੁਤ ਜ਼ਿਆਦਾ ਤੇ ਫੇਰ ਉਸ ਤੋਂ ਬਾਅਦ ਉਹਦੇ ਵਿੱਚ ਵੀ ਸਭ ਕੁੱਛ ਪਾਉਣਾ ਪੈਂਦਾ ਜਿਵੇਂ ਅਜਵੈਨ ਹਿੰਗ ਧਨੀਆ ਸਾਬਤ ਸੁੱਕਾ ਮਤਲਬ ਸੁੱਕਾ ਧਨੀਆ ਜੋ ਸਾਬਤ ਹੁੰਦਾ ਉਹਨੂੰ ਥੋੜਾ- ਥੋੜਾ ਦਾਦਾਰ ਜਿਹਾ ਪੀਸ ਕੇ ਆਮਚੂਰ ਮਤਲਬ ਇਹ ਬਹੁਤ ਲੰਬਾ ਹੈ ਤੇਲ ਤੇਲ ਵਗੈਰਾ ਪਾਓ ਫਿਰ ਉਹਨਾਂ ਨੂੰ ਪੱਤਿਆਂ ਨੂੰ ਇੱਕ- ਇੱਕ ਦੂਜੇ ਦੇ ਉੱਤੇ ਤੇ ਰੱਖ- ਰੱਖ ਕੇ, ਉਹਨਾਂ ਨੂੰ ਰੋਲ ਬਣਾ ਕੇ, ਫਿਰ ਉਹਨਾਂ ਨੂੰ ਅਸੀਂ ਉਬਾਲਣਾ ਫਿਰ ਮਤਲਬ ਸਟੀਮ ਕਰਨਾ। ਹਾਂਜੀ, ਫਿਰ ਸਟੀਮ ਸਾਡੇ ਕੋਲ, ਮਤਲਬ ਉਹ ਹੈਗਾ ਜਿਹੜੇ ਮੋਮੋ ਸਟੈਂਡ ਹੈਗਾ ਨਾ, ਸਾਡੇ ਕੋਲ ਜਿਹਦੇ ਚ, ਮੋਮੋਸ ਵਗੈਰਾ ਬਣਾਉਦੇ ਆਾਂ, ਤੇ ਅਸੀਂ ਉਹਦੇ ਵਿੱਚ ਹੀ ਸਟੀਮ, ਕਰ ਲੈਦੇ ਹਾਂ।
ਅੱਛਾ ਅੱਛਾ ਸਹੀ ਬਣ ਜਾਂਦਾ।
ਹਾਂਜੀ, ਵਧੀਆ ਬਣ ਜਾਂਦੇ ਆ ਉਹਦੇ ਚ। ਲੱਗ ਜਾਂ ਲੱਗ ਜਾਂਦੇ ਅੱਧਾ ਘੰਟਾ ਤੇ ਆਰਾਮ ਨਾਲ ਲੱਗ ਜਾਂਦਾ ਹਾਂ ਤੇ ਹਾਂਜੀ ਜਿਵੇਂ ਹੁਣ ਕਈ ਪੱਤੇ ਤੇ ਉਹ ਹੁੰਦੇ ਨੇ ਮਤਲਬ ਥੋੜੇ ਵੱਡੇ ਵੱਡੇ ਹੁੰ ਦੇ ਨੇ ਥੋੜੇ ਤੇ ਹਾਂਜੀ ਉਹ ਟੈਮ ਲੈ ਜਾਂਦੇ ਨੇ ਇੱਕ ਬਿਲਕੁਲ ਛੋਟੇ ਛੋਟੇ ਪੱਤੇ ਆਂਦੇ ਨੇ। ਸੋਫਟ ਜੇ ਤੇ ਉਹਦੇ ਮਤਲਬ ਮਤਲਬ ਮਸਾ ਪੰਜ ਦਸ ਮਿੰਟ ਹੀ ਲੱਗਦੇ ਨੇ ਉਹਦੇ ਤੇ ਤੇ ਦਸ ਕੁ ਮਿੰਟਾਂ ਚ ਹੋ ਜਾਂਦੇ ਨੇ
ਮੈਂ ਦੇਖਦੀ ਆ ਮੈਂ ਬਣਾਦੀ ਕਦੀ ਨੀ ਆ ਟਾਈਮ ਲੱਗਦਾ ਨਾ ਮੈਂ ਬੱਚ ਬਣਾਣ ਨੀ ਦਿੰਦੇ ਮੈਂ ਕਰਦੀ ਐ ਥੋੜਾ ਲੰਬਾ ਪ੍ਰੋਸੈਸ ਨਾ ਮੈਂ ਤੇ ਫਿਰ ਬਣਾਦੀ ਹੀ ਨਹੀਂ।
ਹਾਂਜੀ, ਫਿਰ ਤੁਸੀਂ ਉਹ ਵੀ ਬਣਾ ਲਿਆ ਕਰੋ ਨਾ ਉਹ ਵੀ ਅੱਛੇ ਲੱਗਦੇ ਨੇ। ਬਾਲਕ ਵਾਂਗੂ ਕੱਟ ਕੇ ਨਾ ਮੋਟੇ ਮੋਟੇ ਤੇ ਉਹਦੇ ਵਿੱਚ ਬੇਸਣ ਉੱਪਰ ਬੇਸਣ ਤੋੜ ਕੇ ਤੇ ਓ, ਬਣਾ ਲਓ ਅੱਛੇ ਲੱਗਦੇ ਨੇ ਉਹ ਵੀ ਬੜੇ ਟੇਸਟੀ ਬਣਦੇ ਨੇ।
ਅੱਛਾ,
ਤੇ ਜਿਵੇਂ ਆਪਣਾ ਵਿੱਚ ਉਂਜ ਪਾਵੇ ਪਾਲੋ ਪਿਆਜ ਪਾਲੋ ਆਲੂ ਪਾਲੋ ਤੇ ਹਾਂਜੀ, ਤੇ ਅਸੀਂ ਪਾਲਕ ਦੇ ਪਕੌੜਿਆਂ ਚ ਵੀ ਪਾਣੇ ਆ ਨਾ ਆਲੂ ਪਿਆਜ ਵੀ ਵਿੱਚ ਹੀ ਪਾ ਦਿੰਦੇ ਹਾਂ ਨਾਲ ਈ ਹਾਂ।
ਦਾਲ ਨਾਲ ਵੀ ਅੱਛੇ ਲੱਗਦੇ ਆ ਆਲੂ ਪਕੌੜੇ ਦੇ।
ਹਾਂਜੀ ਹਾਂਜੀ, ਦਾਲ ਨਾਲ ਖਾਓ ਫੇਰ ਅਸੀਂ ਨਾ ਇਮਲੀ ਦੀ ਚਟਨੀ ਬਨਾਣੇ ਆ ਨਾ ਨਾਲ।
ਫੇਰ ਮਿੱਠੀ ਫਿਰ ਉਹਦੇ ਨਾਲ ਖਾਂਦੇ ਨੇ। ਇਮਲੀ ਦੀ ਚਟਣੀ ਨਾਲ ਹਾਂ ਤੇ,
ਇਮਲੀ ਬਸ ਉਹ ਗੁੜ ਇਮਲੀ ਗੁੜ ਵਾਲੀ ਚਟਨੀ ਬਣਾਣੇ ਆ ਇਮਲੀ। ਨੂੰ ਮਤਲਬ ਉਬਾਲ ਦਿੰਦੇ ਆ।
ਹਾਂਜੀ, ਚੰਡੀ ਨੂੰ ਬਾਲਕ ਵਿੱਚ ਗੁੜ ਪਾ ਤੀ।
ਇਮਲੀ ਨੂੰ ਮਤਲਬ ਰੱਖ ਦੀਨੇ ਆ ਵਿੱਚ ਗੁੜ ਪਾ ਕੇ।
ਅੱਛਾ,
ਤੇ ਫੇਰ ਉਸ ਤੋਂ ਬਾਅਦ ਇਹ ਚੰਗੀ ਤਰ੍ਹਾਂ ਜਦੋਂ ਹੋ ਜਾਂਦੀ ਹੈ ਬੀਮਅਤ ਸਾਨੂੰ ਅਸੀਂ ਮਿੱਠੀ ਜਿਆਦਾ ਕਰਨੀ ਹੁੰਦੀ ਨਾ। ਟੀ ਘੱਟ ਹੋਣੀ ਚਾਹੀਦੀਐ ਹਾਂ ਉਹੀਓ ਜ਼ਿਆਦਾ ਸਵਾਦ ਲੱਗਦੀ ਐ।
ਤੁਹਾਡੀ ਸਹੀ ਮੈਂ ਬਣਾਣੀ ਆ ਮੇਰੀ ਤੇ ਖ਼ਰਾਬ ਹੋ ਜਾਂਦੀ ਵਿੱਚ।
ਅੱਛਾ ਤੁਸੀਂ ਕਾੜਿਆ ਕਰੋ ਨਾ ਮਤਲਬ ਜ਼ਿਆਦਾ ਕਾੜਿਆ ਕਰੋ ਮਤਲਬ ਜ਼ਿਆਦਾ ਜਿਵੇਂ ਆਪਾਂ ਦਸ ਪੰਦਰਾਂ ਮਿੰਟ ਆਪਾਂ ਇਮਿਲੀ ਨੂੰ ਗੁੜ ਇਮਲੀ ਗੁੜ ਨੂੰ ਕੱਠਿਆ ਕਾੜਦੇ ਆਂ ਨਾ। ਤੇ ਮਤਲਬ ਤੁਸੀਂ ਟੈਮ ਥੋੜ੍ਹਾ ਲਗਾਇਆ ਕਰੋ ਨਾ ਉਮਲੀ ਗੁੜ ਨੂੰ ਚੰਗੀ ਤਰ੍ਹਾਂ ਕਾਢਿਆ ਕਰੋ। ਤੇ ਫਿਰ ਬਸ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਆਪਣਾ ਸ਼ਾਨ ਲਈ ਛਾਨ ਕੇ ਉਹਦੇ ਵਿੱਚ ਆਪਾਂ ਜੀਰਾ ਪਾ ਲਿਆ ਭੁੰਨਿਆ ਹੋਇਆ ਜੀਰਾ। ਤੇ ਕਾਲਾ ਨਮਕ ਤੇ ਮਤਲਬ ਇਹ ਚੀਜ਼ਾਂ ਕਾਲਾ ਨਮਕ ਹੋ ਗਿਆ ਭੁੰਨਿਆ ਜੀਰਾ ਹੋ ਗਿਆ ਤੇ ਆਪਣੀ ਥੋੜ੍ਹੀ ਜਿਹੀ ਲਾਲ ਮਿਰਚ ਪਾ ਲਈ ਜੇ ਹੁਣ ਬੱਚੇ ਛੋਟੇ ਆ ਤੇ ਚੱਲ ਨਾ ਪਾ ਨਾ ਪਾਈ। ਤੇ ਸਾਡੇ ਤਾਂ ਫੇਰ ਥੋੜੇ ਸੁਖ ਨਾਲ ਵੱਡੇ ਆ ਉਹ। ਖਾ ਲੈਂਦੇ ਨੇ ਮਿਰਚਾਂ ਵਗੈਰਾ ਤੇ ਤੇ ਮਿਰਚਾਂ ਪਾ ਕੇ ਤੇ। ਮਤਲਬ ਅੱਛੀ ਲੱਗਦੀ ਹੈ ਨਹੀਂ ਉਹਨੂੰ ਅਸੀਂ ਫਰਿੱਜ ਚ ਰੱਖ ਰੱਖ ਦੀਨੇ ਆ ਫਰਿਜ ਚ ਨਹੀਂ ਖਰਾਬ ਹੁੰਦੀ। ਬਣਾ ਕੇ ਠੰਡੀ ਕਰਕੇ ਨਾ ਫਰਿਜ ਚ ਰੱਖ ਦੋ ਤੁਸੀਂ ਸਟੋਰ ਕਰਦੋ ਫਰਿੱਜ ਚ। ਸਿਧੇ ਬਰਤਨ'ਚ ਪਾਓ, ਤੁਸੀ।
ਅੱਛਾ।
ਹਾਂ, ਕਾਚਨ'ਚ ਪਾਓਗੇ ਨਾ, ਤੇ ਉਹਦੇ ਵਿੱਚ ਨੀ ਖਰਾਬ ਹੁੰਦੀ ਹੈ। ਅੱਜ, ਅੱਜ-ਕੱਲ ਮਰਤਵਾਨ ਜੇ ਮਿਲ
ਮਰਤਬਾਨ ਹਾਂ। ਮੈਂ, ਬਣਾਈ ਏ। ਦੀ ਵੀ, ਜਦੋਂ ਪਤਾ ਕੀ ਹੁੰਦਾ ਹੈ ਬਾਅਦ'ਚ ਉਹਦੇ ਤੇ ਵਾਈਟ-ਵਾਈਟ ਜਿਹਾ ਆ ਜਾਂਦਾ, ਓਦਾਂ ਤੇ ਬਾ'ਚ ਈ, ਹੋ ਜਾਂਦੇ।
ਹਾਂਜੀ, ਇੱਕ-ਦੋ ਵਾਰੀ ਸਾਡੀ ਵੀ ਖ਼ਰਾਬ ਹੋਈ ਏ, ਤੇ ਲੇਕਿਨ ਪਤਾ ਕੀ ਕਰੋ, ਜੇ ਤੁਹਾਨੂੰ ਜਿਆਦਾ ਟਾਈਮ ਲੱਗਜੇ ਨਾ ਵੀ, ਸਾਨੂੰ ਤੁਸੀਂ ਮੰਨੋ ਕਿ ਸਾਨੂੰ ਅੱਠ-ਦਿਨ ਹੋ ਗਏ ਪਈ ਨੂੰ। ਫਿਰ ਤੁਸੀਂ ਉਹਨੂੰ ਕੱਢਕੇ ਨਾ, ਫਿਰ ਇੱਕ ਵਾਰੀ ਹੋਰ ਮਤਲਬ, ਉਹਨੂੰ ਕਾਢ ਲਿਆ ਕਰੋ। ਕੁਥੋੜੀ ਦੇਰ ਨਾ ਹੋਰ ਕਾਢ ਲਈ, ਤੇ ਫਿਰ-ਫਿਰ ਉਹ ਰਹਿ ਜਾਂਦੀ ਹੈ, ਦੋ-ਚਾਰ ਦਿਨ ਨਾ ਫਿਰ ਰਹਿ ਜਾਂਦੀ ਏ।
ਅੱਛਾ-ਅੱਛਾ।
ਹਾਂਜੀ, ਹੁਣ ਸਾਡੇ ਇੱਕ ਚ ਚਟਨੀ ਐ, ਉਹਨੂੰ ਤੁਸੀਂ ਮੰਨੋਗੇ ਕਿ ਉਹਨੂੰ, ਦੋ ਅਪ੍ਰੈਲ ਦੀ ਪਈ ਹੈ ਉਹ ਚਟ ਦੀ, ਅਪ੍ਰੈਲ, ਮਈ, ਜੂਨ ਮਤਲਬ ਉਹ ਖ਼ਰਾਬ ਨੀ ਹੋਈ ਚਟਨੀ। ਲੇਕਿਨ ਉਹ ਹਲਵਾਈਆਂ ਦੀ ਚਟਨੀ ਸੀ, ਮਤਲਬ ਕੋਈ ਮਤਲਬ ਕੋਈ ਪ੍ਰੋਗਰਾਮ ਸੀ।
ਅੱਛਾ।
ਫਿਰ, ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਹੀ ਲਿਆਏ ਸੀ। ਸੀਗੇ, ਮਤਲਬ ਉਹਨਾਂ ਦੇ ਪ੍ਰੋਗਰਾਮ ਸੀ। ਮ, ਉਹ, ਫਿਰ ਹਾਂ, ਉਹ ਹਜੇ ਤੱਕ ਵੀ ਓਹ, ਓਦਾਂ ਦੀ ਓਦਾਂ ਪਈ ਹੈ, ਲੇਕਿਨ ਉਹ ਹੈ ਵੀ ਪਲਾਸਟੀਕ'ਚ ਪਈ ਜੀ ਕੱਚ ਦੇ ਵੀ ਨੀ ਹੈਗੀ, ਖਰਾਬ ਨੀ ਹੋਈ, ਪਤਾ ਨੀ ਉਹ ਹਲਵਾਈਆਂ ਦੇ ਹੱਥਾਂ'ਚ ਦਾ ਕੀ ਹਿਸਾਬ ਵੇ, ਵੀ ਹਾਂ ਵੀ, ਓਹ ਚਟਨੀ ਅਜੇ ਤੱਕ ਵੀ ਅੱਛੀ ਪਈ ਹੈਗੀ, ਤੇ ਹਾਂਜੀ, ਹੋਰ ਤੁਸੀਂ ਫਿਰ, ਤੁਸੀਂ ਬਸ ਮਤਲਬ ਏਦਾਂ ਕਰਿਆ ਕਰੋ ਨਾ, ਅੱਠ-ਦਸ ਦਿਨ ਹੋਜੇ ਨਾ ਤੇ ਉਹਨੂੰ ਕੱਢਕੇ ਨਾ, ਥੋੜਾ
ਅੱਛ, ਹਾਂ, ਅੱਛਾ-ਅੱਛਾ, ਚਲੋ, ਮੈਂ ਵੀ ਕਈ ਬਣਾਕੇ ਦੇਖਾਂਗੀ, ਹੁਣੇ ਟ੍ਰਾਈ ਕਰਾਂਗੀ।
ਹਾਂਜੀ, ਹੋਰ ਤੁਸੀਂ ਦੱਸੋ ਕੀ ਕਰ ਲਿਆ, ਕੀ ਬਣਾ ਲਿਆ ਅੱਜ?
ਅੱਜ, ਬਸ। ਭੜਥਾ ਹੀ ਬਣਾਇਆ ਸੀਗਾ। ਹੁਣ ਓਹੀ ਤਾ ਹੈ, ਹਾਂਜੀ।
ਕਜਲੀ ਹੋਰ, ਖਾ ਲੈਂਦੇ ਬੱਚੇ ਵਗੈਰਾ ਸਾਰੇ?
ਨਾ ਬੱਚੇ ਕਿੱਥਤੇ ਖਾਂਦੇ ਆ, ਵੱਡੇ ਹੀ ਖਾਣਗੇ, ਬੱਚਿਆਂ ਖਣ
ਹਾਂ--ਜੀ
ਬੱਚਿਆਂ ਵਾਸਤੇ, ਛੋਲੇ ਸਨ, ਕਾਲੇ ਛੋਲੇ ਜਿਹੜੇ ਬਣਾਂਦੇ ਆ।
ਹਾਂਜੀ-ਹਾਂਜੀ।
ਕਰਦੇ ਹੂੰ। ਬੇਟ ਛਟਾ ਏ, ਉਹਨੇ ਕੁਛ ਹੀ ਨਹੀਂ ਖਾਣਾ ਸੀ, ਉਹਨੁੰ ਫਿਰ ਓ ਐਗ ਲਿਆਕੇ ਬਨਾਕੇ ਦਿੱਤਾ ਉਹ ਖਾਇਆ ਉਹਨੇ।
ਅੱਛਾ।
ਹਾਂ, ਸਾਡੇ ਵੀ ਖਾਣੇ ਅਲੱਗ-ਅਲੱਗ ਏ, ਨਾ ਕੋਈ ਕੁੱਛ ਖਾ ਰਹੇ, ਕੋਈ ਕੁਛ
ਹਾਂਜੀ, ਪਰ ਬੱਚਿਆਂ ਦੀ ਉਹ ਡਿਮਾਂਡ ਹੁੰਦੀ ਆ ਨਾ, ਬੱਚੇ ਨਹੀਂ ਖਾਂਦੇ ਕਿਸੇ ਵੇਲੇ। ਚੀਜ਼ਾਂ ਨੀ ਖਾਂਦੇ, ਬੱਚਿਆਂ ਨੂੰ ਤਾਂ ਪਰੌਂਠੇ ਵਗੈਰਾ ਦੇਦੋ ਬਸ
ਪਰੋਂਠੀ ਦ, ਹਾਂ। ਨਾਲ ਬਟਰ ਦੋ, ਪਰੋਂਠੀ ਦੋ ਓਹੀ ਖਾਨੀ।
ਹਾਂਜੀ। ਸਾਡੇ ਨੇ ਵੀ ਅੱਜ, ਸਾਡੇ ਬੇਟੇ ਨੇ ਵੀ ਅੱਜ ਮੂੰਹ ਖਾਧਾ ਮੰਮੀ ਚੂਰੀ ਬਣਾਕੇ ਦਿਓ, ਫਿਰ ਉਹਨੂੰ ਦੋ, ਉਹਨੂੰ ਦੋ ਰ੍ਹੋ ਰੋਟੀਆਂ ਦੀ ਚੂਰੀ ਬਣਾਕੇ ਦਿੱਤੀ ਏ, ਫਿਰ ਉਹ ਚੂਰੀ ਖੁਸ਼ ਹੋਕੇ ਖਾ ਲੈਂਦਾ‌। ਤੇ, ਕੁਛ ਨਾ ਪਸੰਦ ਆਵੇ ਤੇ, ਹਾਂਜੀ। ਚੂਰੀ ਖਾ ਲੈਂਦਾ ਉਹ ਖੁਸ਼ ਹੋਕੇ। ਹਾਂਜੀ। ਹੋਰ, ਤੁਸੀਂ
ਬ ਸੁਧੀ ਹੋਰ, ਹੋਰ ਪਰ ਚ' ਘੁੰਮਦੇ ਪਏਦੇ।
ਹਾਂਜੀ, ਬਸ ਪਾਰਕ ਚ, ਬਸ ਲੱਗੇ ਹੋਏ ਸੀ। ਲੁਗਿਆ ਹੋਇਆ ਸਾਡੇ ਸਮਾਨ ਕਾਫੀ ਲੱਗਿਆ ਹੋਇਆ। ਪਰ ਹੁਣ ਇਸ ਟਾਈਮ ਅਸੀਂ ਪੁੱਟ ਨੀ ਸਕਦੇ। ਅਸੀਂ ਲਗਾਇਆ ਹੋਇਆ ਧਨੀਆ ਪੁਦੀਨਾ ਵਗੈਰਾ ਹੋਇਆ, ਨਿੰਬੂ, ਹਰੀਆਂ ਮਿਰਚਾਂ ਵਗੈਰਾ
ਅੱਛਾ- ਅੱਛਾ ਲੱਗੀ ਨੇ ਕੋ ਰਾਤ ਹ ਤੋੜਨਾ
ਹਾਂਜੀ।
ਦਿਨ ਦੇ ਟਾਈਮ ਲ ਆਕ
ਹਾਂਜੀ। ਫੇਰ ਦਿਨੇ ਫਿਰ ਜਾਂਦੇ ਹਾਂ ਆਪਾਂ। ਸ਼ਾਮੀ ਵੀ ਕਿਸੇ ਵੇਲੇ ਜਾਂਦੇ ਹਾਂ, ਕਿਸੇ ਵੇਲੇ ਜਿਵੇਂ ਮੌਸਮ ਅੱਛਾ ਹੁੰਦਾ। ਫੇਰ ਆਪਾਂ ਚਾਹ ਵਗੈਰਾ ਉੱਥੇ ਲੈ ਜਾਂਦੇ ਹਾਂ ਆਪਾਂ ਤਾਂ ਆਪਣਾ ਕੱਪ ਤੇ ਉੱਥੇ ਬਹਿ ਕੇ ਪੀ ਲੈਂਦੇ ਹਾਂ। ਹਾਂਜੀ। ਕਿਉਂਕਿ ਸੁਸਾਇਟੀ ਦੀ ਆਪ ਆਪਣੀ ਅਲੱਗ ਬਣਾਈ ਹੋਵੇ। ਨਾ ਉਹਦੇ ਚ' ਬੰਦੇ ਦੀ ਕੇਅਰ ਹੁੰਦੀ ਹੈ ਨਾ। ਤੇ ਹਾਂਜੀ।
ਕਰਦੇ ਵੀ ਨਾ ਫਿਰ, ਲਗਾਨ ਕੀ।
ਹਾਂ।
ਹਮ, ਬਸ ਹੁਣ ਵੇਹਲੇ ਹਾਂ। ਬਸ ਹੁਣ ਦੁਧ- ਦੁਧ ਦੇਨ ਲੱਗੀ ਬੱਚੇ ਹੁਣ। ਸੂੰ
ਅੱਛਾ। ਹਾਂਜੀ, ਸਕੂਲ ਲੱਗ ਗਏ ਹੋਣੇ ਬੱਚਿਆਂ ਦੇ।
ਹਾਂ- ਹਾਂ ਸਕੂਲ ਲੱਗ
ਅੱਛਾ।
ਠੀਕ ਹੈ ਫੇਰ ਕਰਨੇ ਆ ਗੱਲ। ਹਾਂ, ਸੁੋਣਦਾ ਬੱਚਿਆਂ ਦਵਾਂ ਦੁਧ- ਦੁਧਾਂ
ਅੱਛਾ। ਕੋਈ ਗੱਲ ਨੀ। ਓਕੇ, ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ।
ਹੱਸ ਕੇ